ਸਤਿ ਸ੍ਰੀ ਕਾਲ ਜੀ।
ਹੈਲੋ
ਹੋਰ ਕਿਸ ਰਾ ਓ ਹਾਂਜੀ ਸਤਿ ਸ੍ਰੀ ਕਾਲ ਜੀ।
ਹੋਰ ਕਿਵੇਂ
ਔਰ ਬਸ ਵਧੀਆ
ਕੀ ਕਰਦੇ ਸੀ ਹੋ ਗਈ ਲੰਗਰ ਪਾਣੀ
ਲਾਈਟਸ
ਲੰਗਰ ਪਾਣੀ ਹੋ ਗਿਆ।
ਹਾਂਜੀ
ਹੈਲੋ ਤੁਆਡੀ ਆਵਾਜ਼ ਨਈ ਆਈ ਜਾਂਦੀ ਆਵਾਜ਼ ਨਈ ਆਂਦੀ ਪਈ ਏ।
ਅੱਛਾ ਹੁਣ ਆਰੀ ਏ ਦੱਸੋ ਕਿਵੇਂ ਓ
ਹੈਲੋ
ਹਾਂ
ਹੁਣ ਆਈ ਆਵਾਜ਼
ਹਾਂਜੀ ਦੱਸੋ
ਓਕੇ ਹਾਂਜੀ ਮੈਂ ਓ ਪੈਲੇ ਆਵਾਜ਼ ਨਾ ਘੱਟ ਆਉਂਦੀ ਪਈ ਸੀਗੀ ਆਵਾਜ਼ ਆਵਾਜ ਚੱਲ ਰਈ ਏ ਬਸ ਹੁਣ ਕੀਏ ਲਾਈਫ ਤੇ ਹੁਣ ਕੀ ਅੱਜ ਕੱਲ ਤੋਂ ਬੋਲੇ ਨਾ ਸਾਰਾ ਕੁਛ
ਹੋਰ ਕੀ ਕਰ ਰਏ ਸੀ।
ਘਰ ਦੇ ਵਿੱਚ ਈ ਬਿਜ਼ੀ
ਓ ਤੇ ਹੈ ਹੀ ਹੈ ਮੈਂ ਵੀ ਬਸ ਇਸ ਤਰ੍ਹਾਂ ਹੀ ਮੂਵੀ ਦੇਖ ਰਹੀ ਸੀ। ਹੈ ਕਿ ਨੀ
ਅੱਛਾ
ਅੱਜ ਕਲ ਕਿੱਦਾਂ ਕਿੱਦਾਂ ਦੀ ਮੂਵੀ ਆ ਗਈ ਐ।
ਹਾਂਜੀ ਵੋ ਤੋ ਹੈਈ ਐ ਪੇਲੇ ਜਮਾਨੇ ਦੀ ਵੱਖਰੀ ਹੁੰਦੀ ਸੀ ਅੱਜ ਕੱਲ ਤੋ ਬੋਤ ਹੀ ਵੱਖ ਵੱਖਰੀ ਮਰੂ ਮੂਵੀ ਹੇਗੀ ਐ। ਓ ਬੱਚਿਆਂ ਨਾਲ ਦੇਖਣਾ ਵੀ ਲੱਗਦਾ ਕਿ ਨਾ ਦੇਖੇ ਯਾ ਨਾ ਦੇਖੇ
ਓ ਤੇ ਗੱਲ ਤੁਆਡੀ ਬਿਲਕੁਲ ਸਈ ਐ ਅੱਜ ਕੱਲ ਫੈਮਿਲੀ ਮੂਵੀਜ਼ ਰਏ ਹੀ ਨੀ ਗਈ ਸੱਚ ਬੋਲੇ ਤੇ
ਉਦੇ ਕਰਕੇ ਮੈਂ ਤਾਂ ਨਾ ਸੱਚੀ ਤੁਨ ਬੋਲਾ ਮੈਂ ਤਾਂ ਪੂਰਾ ਮੂਵੀ ਦੇਖਣਾ ਹੀ ਛੱਡਤਾ ਹੁਣਦਾ ਨਵੀਂ ਮੂਵੀ ਤਾਂ ਬਿਲਕੁਲ ਵੀ ਨੀ ਦੇਖਦੀਆਂ
ਲੇਕਿਨ ਫਿਰ ਵੀ ਨਾ ਅ ਕੋਈ-ਕੋਈ ਇਸ ਰ੍ਹਾਂ ਦੀ ਮੂਵੀ ਜੇੜੀ ਬੋਤ ਪੁਰਾਣੇ ਰੀਅਲ ਸਟੋਰੀ ਦੇ ਬੇਸ ਹੈ ਨਾ ਜਿੱਦਾਂ ਕਿ ਹੁਣ ਤੁਸੀਂ ਦੇਖੋਗੇ ਕਿ ਹੁਣ ਆਈਏ 'ਚ ਇਹ ਵਲੀ ਚੜ੍ਹਦੀ ਕਲਾ ਹੈ ਕਿ ਨੀ ਬਥੇਰੀਆਂ ਪੰਜਾਬੀ ਬੀ ਮੂਵੀਜ਼ ਵੀ ਆਈ ਐ ਹਿੰਦੀ ਵੀ ਆਈ ਐ ਰੀਅਲ ਬੇਸ ਸਟੋਰੀ ਦੋ ਤੇ ਜਿਦਾਂ ਕੇਰਲਾ ਸਟੋਰੀ ਮੈਂ ਦੇਖੀ ਸੀ ਓ ਇਸਰ੍ਹਾਂ ਦੀ ਸਟੋਰੀ ਹੈਗੀ ਐ ਕਿ ਮਤਲਬ ਤੁਸੀਂ ਦੇਖੋਗੇ ਨਾ ਕਿ ਤੁਸੀਂ ਰੂਹ ਕਮ ਜਾਏਗੀ।
ਹਾਂ ਕੀ ਨਹੀਂ ਐਕਚੀਕ ਮੈਂ ਤੇ ਕੇੜੀ ਮੂਵੀ ਬੋਲਦੇ ਪਓ ਕੇੜੀ ਹੈਗੀ ਏ। ਨਾਂ ਕੀ ਐ ਅੱਛਾ ਕੇਰਲਾ ਸਟੋਰੀ ਅੱਛਾ-ਅੱਛਾ ਤੁਸੀਂ ਦੇਖਕੇ ਆਏ ਓ
ਹਾਂ ਮੈਂ ਦੇਖਿਆ ਐ ਮੈਂ ਫੋਨ ਚ ਦੇਖਿਆ ਐ ਐਕਚੁਲੀ ਮੇਰੇ ਕੋਲ ਏਕ ਐਪਲੀਕੇਸ਼ਨ ਹੈ ਤੇ ਉਸਦੇ ਵਿੱਚ ਫਰੀ 'ਚ ਦੇਖ ਹੁੰਦਾ ਐ ਤੇ ਫਿਰ ਲੇਟੈਸਟ ਮੂਵੀ ਦੇਖ ਲੈਂਦੇ ਨੇ ਪੁਰਾਣੀ ਵੀ ਦੇਖ ਲੈਂਦੇ ਨੇ।
ਕੇੜਾ, ਐਪਲੀਕੇਸ਼ਨ ਹੈਗਾ ਔ?
ਔ ਹੈਗਾ, ਪੀਕਾਸ਼ੋ ਕਰਕੇ ਐਪਲੀਕੇਸ਼ਨ ਐ। ਤੇ ਓਸ ਦੇ ਉੱਤੇ, ਮਤਲਬ ਤੁਸੀਂ ਨੂੰ ਪੰਜਾ ਬੀ ਹਿੰਦੀ ਸੀਰੀਜ਼, ਪਜਾ ਸਾਰੀ ਮੂਵੀਜ਼ ਆ ਜਾਂਦੀ। ਲੇਕਿਨ ਤੁਸੀਂ ਜ਼ਰੂਰ ਏਕ ਕੇਰਲਾ ਸਟੋਰੀ ਦੇਖਿਓ, ਓਸਦੇ ਵਿੱਚ ਮਤਲਬ ਕਿਸ ਤਰ੍ਹਾਂ ਲੇਡੀਜ਼ ਨੂੰ ਕਿਸ ਤਰ੍ਹਾਂ, ਮੁਸਲਿਮ ਹਿੰਦੂ ਕੁੜੀਆਂ ਨੂੰ ਏਸ ਤਰ੍ਹਾਂ ਕਰਕੇ ਅਪਣੇ ਕਾਸਟ ਵਿਚ ਕਨਵਰਟ ਕਰਕੇ ਬੋਤ ਪ੍ਰੋਬਲਮ ਕਰਦੇ ਨੇ। ਤੇ ਔ ਮਤਲਬ ਏਕ ਰੀਅਲ ਸਟੋਰੀ ਤੇ ਬੇਸ ਐ।
ਅੱਛਾ, ਮਤ ਔ ਬਣਾਈ ਮਤਲਬ ਕੇਸਦੇ ਕੇੜੇ ਧਰਮ ਦੇ ਉਤੇ ਬਣਾਈ ਓਨਾਂ ਨੇ ਮੂਵੀਜ਼?
ਮਤਲਬ ਤਰਮ ਨੀ ਕੈ ਸਕਦੇ ਔ ਤੁਸੀਂ ਇਸ ਤਰ੍ਹਾਂ ਦਾ ਕੁਛ ਨਈ ਐ। ਮਤਲਬ ਤੁਸੀਂ ਦੇਖੋ ਸਟੋਰੀ ਤੁਆਨੂੰ ਪਤਾ ਚਲੇਗਾ ਕੀ ਅੱਜ-ਕੱਲ ਹੋ ਕੀ ਰੇਆ ਏ ਕੁੜੀਆਂ ਨਾਲ। ਹੈ, ਕੀ ਨੀ?
ਹਾਂਜੀ, ਨੀ ਦੇਖੋ ਅੱਜ ਕੱਲ ਕੁੜੀਆਂ ਨਾਲ ਤਾਂ ਬੜਾ ਕੁਛ ਹੁੰਦਾ ਪੇਆ ਲੇਕਿਨ ਕਿਸੇ ਨਾ ਯੇ ਸਾਰੇ ਫਿਲਮਾਂ ਨੇ ਈ ਵਿਗਾੜਿਆ ਹੋਇਆ ਸਾਰਾ। ਜੋ ਫਿਲਮਾਂ ਚ ਦੀਖਾਂਦੇ ਐ, ਔਹੀ ਰੀਅਲ ਲਾਈਫ ਚ ਤੁਸੀਂ ਦੇਖੋਗੇ ਹੁਣ। ਕਿੰਨੇ ਸਾਰੇ ਏਸ ਤਰ੍ਹਾਂ ਦੇ ਕੇਸਿਸ ਹੋ ਜੋ, ਜਿਸਾਂ ਮੂਵੀ ਦਿਖ ਖਾਂਦੇ, ਔਈ ਰੀਅਲ ਚ ਹੁੰਦੇ ਪੈ।
ਐਚਲੀ ਓ ਲੋਕ ਓਸ ਤੋਂ ਟ੍ਰੇਨਿੰਗ ਲੈ ਕੇ ਓਸਰ੍ਹਾਂ ਹੀ ਸਿੱਖ ਲੈਂਦੇ ਐ, ਏਦਾਂ ਐ। ਕਈ ਤੇ ਮੂਵੀਆਂ ਦੇ ਮਤਲਬ ਸੁਣ ਕੇ ਦੇਖ ਕੇ ਜੇੜੇ ਕਿਡਨੈਪਰਸ ਹੈਗੇ ਨੇ ਨਾ ਓ ਓਸ ਤਰ੍ਹਾਂ ਦੇ ਸਮਾਰਟ ਬਣ ਜਾਂਦੇ ਨੇ ਮੇ ਕੁਛ
ਔਈ-ਔਈ, ਮਤਲਬ ਓਨਾਂ ਨੂੰ ਏਕ ਬੋਲਦੇ ਨਾ ਏਕ ਆਈ ਆਈਡੀਆ ਈ ਮਿਲ ਰੇਆ ਮੂਵੀ ਦੇ ਥਰੂ।
ਹਾਂ, ਕੀ ਪੁਲਿਸ ਕਿੱਥੇ ਔਦੀ ਫੜ ਲੇਗੀ ਕੇੜਾ ਪੁਆਇੰਟ ਫੜੇਗੀ ਕੀ ਛੁਪਾਣਾ ਐ ਕੀ ਲਕੋਣਾ ਐ।
ਔਈ, ਔਦੇ ਕਰਕੇ ਤਾਂ ਮੇਰਾ ਨਾ, ਹੁਣ ਮ ਸਚੀ ਮਾ ਮਨ ਈ ਓਠ ਗੇਆ ਓਥੇ ਮੂਵੀ ਦੇਖਣ ਨਾ ਲੇਕਿਨ ਹੁਣ ਤਾਂ ਕਿਸਾਂ ਨੋ ਈਥੇ ਜਿੱਥੇ ਸਾ ਅਸੀ ਰੈਂਦੇ, ਓਥੇ ਤਾਂ ਕਿਸਾਂ ਮੂਵੀ ਤਾਂ ਜ਼ਾਦਾ ਪੰਜਾਬੀ ਤੋਂ ਆਂਦੀ ਨੀ ਏਥੇ।
ਆ ਛਾ-ਛਾ।
ਏਦੇ ਕਰਕੇ, ਫਿਰ ਔ ਪੰਜਾਬੀ ਮੂਵੀ ਹੋਏ ਤਾਂ ਫਿ ਚਲੋ ਔ ਤੋਂ ਵੀ ਅਸੀਂ ਦੇਖ ਲੇਨੇ ਲੇ ਕੇਨ ਦੂਜੀ ਮੂਵੀ ਤੋ ਅਸੀਂ ਦੇਖਣੇ ਨਈ ਦੇਖਦੇ ਆ ਬਿਲਕੁਲ ਵੀ।
ਨਈ, ਹੁਣ ਤੇ ਸਾਡੇ ਏਥੇ ਵੀ ਲੱਗੀ ਹੈਗੀ ਏ ਮੈਂ ਵਾਪਸ ਆਊਂਗਾ, ਦਿਲਜੀਤ ਦੀ ਨਵੀਂ ਪਿਕਚਰ ਆਈ ਏ।
ਓ, ਨਾਇਨਟਿਨ ਫੋਟੀ-ਸੈਵਨ ਦੀ ਸਟੋਰੀ ਦੇ ਉਤੇ ਬੇਸ ਏ ਕਿ ਜਦ ਅ ਪਾਕਿਸਤਾਨ ਔਰ ਇੰਡੀਆ ਦਾ ਏ ਹੋਇਆ ਸੀ ਨਾ, ਔਲੱਗ ਹੋਏ ਤਦ ਦੀ ਸਟੋਰੀ ਰੀਅਲ ਸਟੋਰੀ ਦੇ ਓਤੇ ਬੇਸ ਸੀ ਕੀ ਕਿਸ ਤਰ੍ਹਾਂ ਲੇਡੀਜ਼ ਨੂੰ ਕਰਦੇ ਸੀ, ਔਰ ਲੇਡੀਜ਼ ਕੀਸ ਤਰ੍ਹਾਂ ਅਪਣੀ ਕੁੜੀਆਂ ਨੂੰ ਈ, ਪੋਇਜ਼ਨ ਦੇੰਦੀ ਸੀ ਮਤਲਬ ਅੱਜ ਈ ਮੇਰੀ ਮੇਰੀ ਦੀਦੀ ਨਾਲ ਗੱਲ ਹੋ ਰੀ ਸੀ ਔ ਕੱਲ ਮੂਵੀ ਦੇਖ ਕੇ ਆਈ ਸੀ। ਤੇ ਔ ਕੈ ਰੀ ਸੀ ਮੇਰੀ ਕੁੜੀ ਰੋਣ ਲੱਗ ਪਈ ਔ ਮੂਵੀ ਦੇਖ ਕੇ, ਮਤਲਬ ਇੰਨੀ ਰੀਅਲ ਸਟੋਰੀ ਦਿਖਾ ਰਏ ਨੇ, ਮਤਲਬ, ਰੀਅਲ ਚ ਕੀ ਹੋਏਆ।
ਦਿਲਜੀਤ ਜੀ ਆਈਏ?
ਹਾਂਜੀ-ਹਾਂਜੀ ਦਿਲਜੀਤ ਦੀ ਆਈਏ ਮੈਂ ਵਾਪਸ ਆਊਂਗਾ।
ਅੱਛਾ-ਅੱਛਾ,
ਤੇ ਔ, ਮਤਲਬ ਦੇਖ ਕੇ ਨਾ ਹੰਝੂ ਆ ਜਾਏਗੇ, ਏਸ ਤਰ੍ਹਾਂ ਦੀ ਐ।
ਫੇਰ, ਤੋ ਦੇਖਣੀ ਪੈਣੀ। ਲੇਕਿਨ, ਏਦਾਂ ਏਨਾ ਏੱਥੇ ਦਿਖਾਂਦੇ ਨੀ ਨਾ ਹੁਣ ਫੇਰ ਮੋਬਾਈਲ 'ਚ ਈ ਦੇਖ ਲਾਂਗੇ। ਤੁਸੀਂ ਹੁਣ ਐਪ ਦੱਸਿਆ ਨਾ ਮੈਨੂੰ ਤੋ ਮੈਂ ਵੀ ਓ ਡਾਊਨਲੋਡ ਕਰ ਲੈਂਦੀ ਆਂ, ਤੇ ਫੇਰ ਔਦੇ 'ਚ ਕਰ ਲਾਂਗੇ। ਦੇਖ ਲਾਂਗੇ ਓ ਮੂਵੀ, ਕਿਦਾ ਪੰਜ ਓ ਪੰਜਾਬ ਵੀ ਮੂਵੀ ਦੇਖਣਾ ਥੋੜਾ ਠੀਕ ਰਹਿੰਦਾ ਐ, ਕਿ ਓ ਓਦੇ ਚ ਕੁੱਜ ਇਸ ਤਰ੍ਹਾਂ ਦੇ
ਹਾਂ, ਨਈ ਨਈ ਦੀਦੀ ਓਈ ਬੋਲ ਰਹੀ ਸੀ। ਕਿ ਤੁਸੀ ਬੱਚੇਆਂ ਨੂੰ ਵੀ ਦਿਖਾਓ, ਸਾਡੀ ਹਿਸਟਰੀ ਤੇ ਪਤਾ ਚਲੇ। ਕਿ ਉਸ ਟਾਈਮ ਦੇ ਉਤੇ ਕੀ ਹੋਇਆ ਸੀ ਕੀ ਨਹੀਂ, ਓ ਤੇ ਮਤਲਬ ਇਹੋ ਜਿਹਾ ਉਸਦੇ ਵਿੱਚ ਕੁਛ ਹੈ ਹੀ ਨੀ, ਕਿ ਤੁਸੀ ਬੱਚੇਆਂ ਤੋਂ ਲਕੋ ਸਕੋ। ਲੇਕਿਨ ਅੱਜ ਕੱਲ ਦੀ ਜੇੜੀ ਬੋਲੀਵੁੱਡ ਮੂਵੀਜ਼ ਆ ਗਈ ਐ ਨਾ ਓ ਬੜੀ ਬੜੀ ਹੀ ਬੇਕਾਰ ਆ ਗਈ, ਮਤਲਬ ਫੈਮਿਲੀ ਵਾਲੀ ਹੈ ਈ ਨੀ।
ਨਈ ਹੈ ਸੱਚੀ ਗੱਲ ਐ।
ਪਹਿਲੇ ਦਾ ਇੱਕ ਟਾਈਮ ਸੀਗਾ ਕਿ, ਜਦ ਫੈਮਲੀ ਨਾਲ ਅਸੀ ਪੂਰੀ ਫੈਮਲੀ ਨਾਲ ਵੀਕਂਡ ਵਿੱਚ ਆਂਦਾ ਸੀ ਡੀ ਡੀ ਵਨ ਤੇ ਚੈਨਲ ਉਸਦੇ ਵਿੱਚ ਮੂਵੀ ਆਂਦੀ ਸੀ ਹਫ਼ਤੇ ਦੇ ਏਕ ਦਿਨ ਤੇ ਅਸੀ ਦੇਖਦੇ ਸੀ। ਲੇਕਿਨ ਹੁਣ ਓ ਗੱਲ ਨਈ ਰਹਿ ਗਈ। ਹੈ ਕੀ ਨੀ, ਓ ਗੱਲ ਨਾ ਐ, ਬੜਾ ਈ ਟਾਈਮ ਏ ਚੱਲ ਰਿਹਾ ਐ। ਖਰਾਬ।
ਹੋਲੀਵੁੱਡ ਮੂਵੀ ਹੈਗੀ ਐ ਨਾ, ਓਦੇ 'ਚ ਕਿਸਰਾ ਅੱਜ ਕੱਲ੍ਹ ਤਾਂ ਸਾਰਾ ਖੁੱਲੇ ਆਮ ਈ ਹੋ ਗਿਆ ਹੁਣ ਪੂਰਾ। ਏਦਾਂ ਹੋ ਗਿਆ ਓ, ਓਹ ਕੋਈ ਪ੍ਰਾਈਵੇਸ ਮਤਲਬ ਦਿਖਾਦੇ ਈ ਨੀ ਏ, ਪੂ ਰਾ ਏ ਟੂ ਜ਼ੈਡ ਈ ਏ।
ਔਰ, ਬੋਲੀਵੁਡ ਮੂਵੀ ਤੁਸੀ ਦੇਖੋਗੇ ਹਰ ਸੌਗ ਆਈਟਮ ਸੌਂਗ ਐ। ਆਈਟਮ ਸੌਗ, ਬੱਚੈਆਂ ਦੇ ਸਾਹਮਣੇ ਕੀ ਦੇਖੋਗੇ? ਹੈ ਕਿ ਨੀ।
ਲੇਕਿਨ ਅੱਜ ਕੱਲ ਤੋ ਕਿਸਰਾਂ ਤੁਸੀਂ ਮੂਵੀ ਤੋਂ ਨਾ ਦਿਖਾ ਲੋ, ਲੋਕਿਨ ਤੁਸੀ ਅੱਜ ਕੱਲ ਯੂਟਿਊਬ ਦੇਖ ਲੋ। ਬੱਚੇਆਂ ਨੂੰ ਜਿੱਥੇ ਨੌਲੇਜ ਲੇਣਾ, ਓ ਆਪੇ ਹੀ ਮਿਲ ਜਾਂਦਾ ਓਨਾਂ ਨੂੰ। ਉਹ ਵੀ ਬੈਨ ਕਰਨਾ ਈ ਚਾਹੀਦਾ ਕਿਉਂਕਿ ਕਿ ਇੱਦਾਂ ਦੇ ਮੂਵੀ, ਇੱਦਾਂ ਦੇ ਰੀਲਸ ਜੇੜੇ ਆਂਦੇ ਨਾ ਕਦੋਂ ਕਦੋਂ। ਓ ਗਲਤ ਈ ਐ ਬੱਚੇ, ਕਿਉਂਕਿ ਬੱਚੇ ਦੇਖੋ ਅੱਜ ਕੱਲ ਫੋਨ ਤੋਂ ਛੱਡਦੇ ਨਈ ਸਨ, ਕਿ ਬੱਚੇ ਕੋਈ ਫੋਨ ਨੀ ਲੈਂਦੇ।
ਓ ਤੇ ਹੈ, ਲੇਕਿਨ ਬੱਚੇਆਂ ਵਾਸਤੇ ਸੇਫਟੀ ਏ ਵੀ ਏਨਾ ਕਿ ਤੁਸੀ ਫੋਨ ਦੇ ਵਿੱਚ ਔਨਾ ਨੂੰ ਅਗਰ ਯੂਟਿਊਬ ਵੀ ਲਗਾ ਕੇ ਦਿੰਨੇ, ਯੂਟਿਊਬ ਕਿਡਸ ਲਗਾ ਦੋ।
ਅੱਜ ਕੱਲ ਬੱਚੇ ਕੇਹੜੇ ਓ ਦੇਖਦੇ ਐ ਕਿਡਸ ਤਾ ਅਸੀ ਖੋਲ ਕੇ ਦਿੱਤਾ ਐ, ਓ ਐਦੇ 'ਚ ਕੁਛ ਨੀ ਆਂਦਾ। ਸਾਨੂੰ ਏਹ ਨੀ ਚਾਹੀਦਾ।
ਉਹ ਤੇ ਓ ਤੇ ਸਹੀ ਗੱਲ ਐ, ਏਹੀ ਏਹੀ ਚੱਲ ਰਿਹਾ ਐ।
ਓ ਤੋ ਬ ਬਚੇ ਓਨਾਂ ਨੂੰ ਅੱਜ ਕੱਲ ਰੀਲਾਂ ਦੇਖਣਾ। ਓ ਬੋਲ ਨਾ ਅਸੀ ਕਾਰਟੂਨ ਦੇਖਲੋ, ਮੋਬਾਇਲ ਤੇ ਨਈ। ਮੈਨੂੰ ਐ ਜੋ ਰੀਲ ਆਂਦੀ ਐ ਨਾ, ਓ ਦੇਖਣੀ ਹੈਗੀ ਏ।
ਏਦਾਂ ਈ ਏ ਅੱਜ ਕੱਲ। ਐਕਚੁਲੀ ਉਸਦੇ ਵਿੱਚ ਬੱਚੇਆਂ ਨੂੰ ਇੰਟਰਸਟ ਨਈ ਆ ਰਿਹਾ ਨਾ ਹੁਣ। ਕਿਉਂਕਿ ਬੱਚੈਆਂ ਨੂੰ ਦੂਸਰੀ ਚੀਜ਼ਾਂ 'ਚ ਇੰਟਰਸਟ ਲੱਗਿਆ ਹੈ, ਗਾਣੇ ਹੋ ਗਏ ਲੇ ਟਸ ਗਾਣੇ ਜੇੜੇ ਚਲਦੇ ਨੇ ਬੋਲੀਵੁੱਡ ਦੇ ਆਈਟਮ ਸੌਂਗ
ਹਾਂਜੀ ਓਹੀ, ਉ ਗਾਣੇ ਦੇ ਉੱਤੇ ਹੀ ਤਾਂ ਸਾਰਾ ਖਾਈ ਹੈਗਾ।
ਅੱਜ ਕਲ ਹਰ, ਹਰ ਮੂਵੀ 'ਚ ਇੱਕ ਆਈਟਮ ਸੌਂਗ ਸੌਗ ਰੱਖਿਆ ਜੇਹੜਾ ਕਿ, ਬੋਹਤ ਬੁਰਾ ਲੱਗਦਾ ਐ। ਇੰਨਾ ਗੰਦਾ ਲੱਗਦਾ ਐ ਕਿ, ਕੁੜੀਆਂ ਨੂੰ ਕੱਪੜੇ ਈ ਨੀ ਮਿਲਦੇ ਪਏ ਅੱਜ ਦੀ ਡੇਟ 'ਚ।
ਓਹੀ ਓਹੀ ਗ਼ਲਤ ਐ। ਫੇਰ ਓਹੀ ਤੋ ਗੱਲ ਏ ਨਾ ਫੇਰ ਕੀ ਬੋਲਾ ਹੁਣ ਅੱਜ ਕੱਲ ਤੁਸੀਂ ਉਹ ਤਾਂ ਚਲੋ ਮੂਵੀ ਐ। ਓ ਤਾਂ ਮੂਵੀ ਹੈਗੀ ਤੁਸੀ ਰੀਅਲ ਲਾਈਫ ਚ ਤੁਸੀ ਹੁਣ ਦੇਖਲੋ ਕਿਸ ਤਰ੍ਹਾਂ ਸਿਟੀ ਚ ਦੇਖ ਲੋ ਕਿੱਦਾਂ ਦੇ ਕੱਪੜੇ ਪਾ ਕੇ ਕੁੜੀਆਂ ਘੁਮਦੀ ਐ।
ਉਹ ਤੇ ਹੈ ਅੱਜ ਕਲ ਲੋਕਾਂ ਕੋਲ ਡ੍ਰੈਸਿੰਗ ਸੈਂਸ ਕੁਛ ਨੀ ਰਹਿ ਗਿਆ। ਓਨਾਂ ਨੂੰ ਦੁਪੱਟਾ ਕੀ ਹੁੰਦਾ ਐ। ਚਲੋ ਮੈਂ ਕਹਿ ਰਹੀ ਹਾਂ ਜੀਨਸ ਵੀ ਪਾਓ। ਕੋਈ ਪ੍ਰੋਬਲਮ ਨੀ ਏ ਜੀਨਸ ਪਾਣ ਚ ਵੀ। ਲੇਕਿਨ ਉਸਦੇ ਉੱਤੇ ਟੋਪ ਹੀ ਕਿੰਨੇ ਕੁ ਜਿਹੇ ਪਾ ਲਏ ਗੀ ਕਿ ਕੀ ਫਾਇਦਾ ਫਿਰ ਉਹ ਜੀਨਸ ਦਾ।
ਫਿਰ ਜਦ ਕੁਝ ਗ਼ਲਤ ਹੋ ਜਾਏ ਤਾਂ ਫਿਰ ਚਿਕਾਂ ਮਾਰਦੇ ਆ।
ਉਹ ਤੇ ਗੱਲ ਸਹੀ ਹੈ ਕਿ। ਅੱਜ ਕੱਲ ਦੀ ਕੁੜੀਆਂ ਤੁਸੀਂ ਬਈ ਸ਼ਹਿਰਾਂ ਦੀ ਕੁੜੀਆਂ ਦੇਖ। ਉਹ ਬਾਮਬੇ ਦੀ ਪੂਨੇ ਦੀ ਤੇ ਤੁਸੀਂ ਮੰਨੋਗੇ ਨਹੀਂ।
ਕੀ ਪਬ ਦੇ ਵਿੱਚ ਜਾਣਾ ਯੇ ਵੋ ਬਹੁਤ ਜ਼ਿਆਦਾ ਨੇ ਉੱਥੇ ਸਿਟੀ ਦੇ ਵਿੱਚ ਤਾਂ ਬਹੁਤ ਹੈ ਨਾ ਹਾਂਜੀ ਇਹ ਤੋਂ।
ਨਾ ਨਾਲੇ। ਮਤਲਬ ਇੰਨੇ ਛੋਟੇ -ਛੋਟੇ ਟੋਪ ਪਾਉਣੇ ਇੰਨੇ ਛੋਟੀ-ਛੋਟੀ ਫਰੋਕਾਂ ਪਾ ਲੈਣੀਆਂ ਕਿ ਮਤਲਬ। ਅੱਛੀ ਫੈਮਿਲੀ ਤੋਂ ਆਏਗੀ ਲੇਕਿਨ ਇੱਥੇ ਦੀ ਹਵਾ ਜਿੱਦਾਂ ਹੀ ਲੱਗਦੀ ਉਹ ਸਾਰੇ ਚੇਂਜ ਹੋ ਜਾਂਦੇ ਨੇ।
ਯਹੀ ਤੋ ਹੋਤਾ ਤੋਂ ਸਾਰੇ ਪਹਿਲੇ ਸਿਟੀ ਵੱਲੇ ਤਾਂ ਦੋੜਦੇ ਹੈ ਕਿ ਸਿਟੀ ਚ ਇੰਨੀ ਸਾਰੀਫ। ਫੈਸਿਲਿਟੀ ਮਿਲਦੀ ਏ ਇਹਦੇ ਕਰਕੇ ਤਾਂ ਸਾਰੇ ਸਿਟੀ-ਸਿਟੀ ਕਰਦੇ ਰਹਿੰਦੇ ਨਾ। ਗਾਓਂ ਹੁਣ ਤਾਂ ਮਤਲਬ ਨਾ ਵਿਲੇਜ ਰਹੇ ਹੀ ਨਹੀਂ ਗਿਆ ਨਾ ਉਸ
ਉਹ ਤੇ ਹੈ ਹੀ ਹੈ।
ਪਿੰਡ ਦੇਖ ਲਓ ਪੂਰਾ ਹੁਣ ਪਿੰਡ ਖਾਲੀ ਹੋ ਹੀ ਜਾ ਰਿਹਾ ਸਾਰੇ ਉਹ ਇੱਥੇ ਜਾ ਕੇ ਕੈਨੇਡਾ ਵਿੱਚ ਵੱਸ ਰਹੇ ਜਾ ਕੇ।
ਲੇਕਿਨ। ਕੇ ਬਾਹਰ ਦੇ ਵੀ ਦੇਸ਼ ਦੇ ਲੋਕੀ ਏਦਾਂ ਨਹੀਂ ਕਰ ਰਹੇ ਨੇ। ਮਤਲਬ ਇੰਨੇ ਅਡਵਾਂਸ ਨਹੀਂ ਹੈ ਕਿ ਅਹ।
ਕਾਨੂੰਨ ਉਸ ਤਰ੍ਹਾਂ ਹੈਗਾ ਵੀ ਹੈ ਨਾ ਸਜ਼ਾ ਦੇਣ ਦਾ ਵੀ ਹੈ ਇਹਦੇ ਕਰਕੇ ਡਰਦੇ ਵੀ ਹੈ ਨਾ। ਇੰਡੀਆ 'ਚ ਕਾਨੂੰਨ ਥੋੜ੍ਹੀ ਕੋਈ ਹੈਗਾ ਉਹੀ ਰੂਲ ਫੋਲੋ ਕਰ ਦਿਓ ਉਹਨੂੰ।
ਇੱਥੇ ਤਾਂ ਬਸ ਪੈਸਾ ਪੋਲੀਟਿਕਸ ਇੰਨੀ ਹੈ ਕਿ ਤੁਸੀਂ ਪੈਸਾ ਦੇ ਫੇ। ਸਿਟੋ ਤੇ ਬੰਦੇ ਨੂੰ ਕੁਛ ਹੁੰਦਾ ਹੀ ਨਹੀਂ ਉਹ ਜੇਲ ਜਾਏਗਾ ਹੀ ਨਹੀਂ।
ਉਹੀ ਗੱਲ ਹੈ ਨਾ ਇਹਦੇ ਕਰਕੇ ਤਦੋਂ ਤੋਂ ਸਾਰੇ ਇਹ ਬੋਲਦੇ ਨਾ ਬੇਫਿਕਰ ਹੋ ਕੇ ਜੋ ਹੋ ਜਾਏ ਕਰਨਾ ਹੀ। ਤੁਹਾਨੂੰ ਪਤਾ ਅਸੀਂ ਨਿਕਲ ਜਾਵਾਂਗੇ ਬਾਹਰ ਹੁਣ ਮੈਂ ਉਹੀ ਬੰਬੇ ਦੀ। ਥੋੜੀ ਦਿਨ ਪਹਿਲਾਂ ਹੀ ਇੱਕ ਨਿਊਜ਼ ਦੇਖੀ ਸੀ ਇੰਸਟਾਗ੍ਰਾਮ ਤੇ ਰੀਲ ਦੇਖੀ ਸੀ ਉਹ ਲੋਕਲ ਦਾ। ਹੋਇਆ ਸੀ ਉਹਨਾਂ ਟ੍ਰੇਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਉੱਥੇ
ਹਾਂ।
ਉਹ-ਉਹ ਬੰਦੇ ਨੇ ਕਿਵੇਂ ਮਾਰਿਆ ਉਹਨੂੰ ਚਾਕੂ ਨਾਲ। ਮੈਂ ਉਹ ਦੇਖ ਕੇ ਹੈਰਾਨ ਆ। ਲੇਡੀਜ਼ ਨੂੰ ਨੀ ਜਿਹੜਾ ਬੰਦਾ ਹੀ ਸੀਗਾ ਇੱਕ ਉਹ ਬੋਲ ਰਿਹਾ ਸੀਗਾ। ਮੀਂਹ ਆ ਰਿਹਾ ਕੁਛ ਕਾਰਨ ਉਹਨਾਂ ਨੇ ਦੱਸਿਆ ਕਿ ਮੀਂਹ ਆ ਰਿਹਾ ਸੀਗਾ ਤੋ ਲੋਕ। ਬੰਦਾ ਥਾ ਉਹ ਦਰਵਾਜ਼ਾ ਬੰਦ ਕਰਨ ਲੱਗਿਆ ਸੀਗਾ ਇੱਕ ਮੁੰਡਾ ਸੀਗਾ ਉਹ ਬੋਲਦਾ। ਕਿ ਮੈਂ ਨਹੀਂ ਬੰਦ ਕਰਨਾ ਤੂੰ ਕੌਣ ਆਉਂਦਾ ਬੰਦ ਕਰਨ ਵਾਲਾ ਉਹਨਾਂ ਨੇ ਤਾਂ ਇਸ ਤਰ੍ਹਾਂ ਹੀ ਦਿਖ। ਖਾਇਆ ਸੀਗਾ ਥੱਲੇ ਲਿਖੇ ਤੇ ਫਿਰ ਉਹਦੇ। ਪਿੱਛੇ ਉਹਨੇ ਆਪਣੇ ਬੈਗ ਤੋਂ ਚਾਕੂ ਕੱਢਿਆ ਉਹਦੇ ਦੜਾ-ਦਡ ਮਾਰ ਦਿੱਤਾ ਜਗ੍ਹਾ ਤੇ ਹੀ।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
ਹੁਣ ਪੁਲਿਸ ਨੇ ਫੜਟ ਤੋਂ ਲਿੱਤਾ ਉਹਨੂੰ, ਹੁਣ ਚਾਲੂ ਉਹਦੇ ਉੱਤੇ ਕਾਰਵਾਈ ਚਾਲੂ ਹੋਗੀ ਲੇਕਿਨ ਕੀ ਹੈ। ਜੋ ਚਲਾ ਗਿਆ ਉਹ ਚਲਾ, ਵੀਹ ਸਾਲ, ਬਾਈ ਸਾਲ ਦਾ ਮੁੰਡਾ ਸੀ।
ਉਹ ਤੇ ਹੈ ਹੀ ਹੈ।
ਵਿਚਚਾਰਾ ਕੰਮ ਤੋਂ ਆ ਰਿਹਾ ਸੀਗਾ। ਤੁਸੀਂ ਮੁੰਡਾ ਦੇਖੋਗੇ ਵੀ ਤਾਂ ਸਾਨੂੰ ਲੱਗਦਾ ਨੀ ਕਿ ਉਹ ਕੋਈ ਫਾਲਤੂ 'ਚ ਹੋਏਗਾ।
ਉਹਨੂੰ ਕੁਛ ਨੀ ਹੁੰਦਾ, ਲੇਕਿਨ ਪਿੱਛੇ ਜਿਹੜਾ, ਜਿੱਦਾਂ ਪਰਿਵਾਰ ਹੈ ਨਾ। ਅਗਰ, ਕੱਲਾ ਬੰਦਾ ਕਮਾਉਣ ਵਾਲਾ ਤੇ ਪਿੱਛੇ ਤੇ ਪਰਿਵਾਰ ਰਹਿ ਗਿਆ ਨਾ ਇਸ ਤਰ ਹੀ।
ਸਹੀ ਗੱਲ ਹੈ, ਉਹੀ ਉਹਦਾ ਭਰਾ ਬੋਲਦਾ ਪਿਆ ਸੀ ਹੁਣ ਉਹੀ ਕਰ ਰਿਹਾ ਸੀ ਰਿਕੁਐਸਟ ਕਿ। ਤੁਸੀਂ ਸਾਨੂੰ ਇਨਸਾਫ਼ ਦਿਓ ਕਿ ਅੱਗੇ ਕੋਈ ਦੂਜਿਆਂ ਨਾਲ ਇਸਾਂ ਦਾ ਨਾ। ਹਾਸਾ ਹੋਏ ਕਦੋਂ। ਮੇਰਾ ਭਰਾ ਤਾਂ ਚਲਾ ਈ ਗਿਆ ਹੁਣ। ਲੇਕਿਨ ਮੇਨ ਗੱਲ ਏ ਕਿ ਹੁਣ ਪਬਲਿਕ- ਵੀ ਨਈ ਦੇਖ, ਪਬਲਿਕ ਦੇਖ ਰ‌‌ਈ ਅੱਖਾਂ ਨਾਲ, ਸਭ ਕੁਛ ਏ ਤੋ ਵੀ ਰੋਕ ਨੀ ਰ‌ਈ ਐ।
ਕੋਈ ਅੱਜ ਕੱਲ ਕੋਈ ਕਿਸੇ ਦੇ ਇਸਦੇ ਵਿੱਚ ਪੰਗਿਆਂ 'ਚ ਪੈਣਾ ਈ ਨ੍ਹੀਂ ਚਾਂਦਾ। ਕੋਈ ਕਿਸੇ ਦੀ ਮਦਦ ਵੀ ਨਈ ਕਰਨਾ ਚਾਂਦਾ।
ਯਹੀ ਤੋ ਹੈ, ਕਿਉਂਕਿ ਕੀ‌‌ਹੇ ਦਾ ਆਜ ਕੱਲ ਕਰਨਾ ਵੀ ਬੋਲਦੇ ਸੱਚੀ ਗੁਨਾ ਈ ਹੈਗਾ। ਕਿਉਂਕਿ ਪਤਾ ਨੀ ਓਨਾਂ ਦਾ ਸਾਮਣੇ ਵਾਲਿਆਂ ਦਾ ਕਿ- ਹੈਗਾ, ਓਨਾਂ ਦੀ ਸੋਚ ਕੀ ਚੱਲ ਰਹੀ ਏ, ਕਿਸ ਤਰ੍ਹਾਂ ਐ। ਓ ਛੋਟੀ ਜੇਈ ਗੱਲ ਨੂੰ ਕਿੱਥੇ ਤੱਕ ਲੈ ਜਾਂਦੇ।
ਓ ਤੇ ਗੱਲ ਸ‌ਈ ਏ ਤੁਆਡੀ। ਅੱਜ ਕੱਲ ਤਾਂ ਕੀ ਬੋਲ ਸਕਦੇ, ਕਿਸੇ ਵੀ ਚੀਜ਼
ਮੂਵੀ ਦੇ ਪਿੱਛੇ ਈ ਹੁੰਦਾ ਐ ਨਾ। ਮੂਵੀਆਂ ਦੇਖ ਲੈਂਦੇ ਏਦਾਂ ਦੀ। ਤੋ ਫੇਰ ਬਿੰਦਾਸ ਹੋ ਜਾਂਦੇ ਕਿ ਹਾਂ ਇਸ ਤਾ ਅਸੀਂ ਕਰ ਸਕਦੇ ਨੇ।
ਨਾਲੇ ਏ ਬੋਲੋ ਕੀ ਅਹ ਓਨਾਂ ਨੂੰ ਮਤਲਬ- ਏਸ ਰ੍ਹਾਂ ਹ‌ਈ ਖੁੱਲੀ ਛੂਟ ਮਿਲ ਜਾਂਦੀ ਐ। ਫੈਮਲੀ ਵੀ ਕੁਛ ਨੀ ਬੋਲਦੀ। ਲਾਡ ਪਿਆਰ ਵਿੱਚ ਰੱਖਿਆ ਹੁੰਦਾ ਐ, ਤੇ ਫੇਰ ਲੋਕੀ ਐਵੇਂ ਕਰ ਈ ਲੈਂਦੇ ਨੇ।
ਓਈ ਤੋ ਹੈਗਾ ਆ। ਬਟ ਫੈਮਿਲੀ ਦੀ ਸੱਚਾ ਸ- ਸਭ ਤੋਂ ਪੈਲਾ ਵੱਡੀ ਗ਼ਲਤੀ ਹੈਗੀ ਏ, ਬੱਚਿਆਂ ਨੂੰ ਤੁਸੀਂ ਥੋੜ੍ਹਾ ਰੱਖੋ-
ਇਸ ਵਿੱਚ ਵੀ-
ਓਈ- ਓਈ ਕੀ ਬੋਲਿਆ ਹੁਣ ਤੋ ਆਪਾਂ ਬੋਲੀ ਈ ਨੀ ਸਕ-